ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਠਾਕ ਹੋ
ਹਾਂਜੀ ਵਧੀਆ ਤੁਸੀਂ ਸੁਣਾਓ
ਹਾਂਜੀ ਅਸੀਂ ਵੀ ਵਧੀਆ
ਹੋਰ ਬੱਚੇ ਕਿੱਦਾਂ
ਸਾਰੇ ਠੀਕ ਆ ਜੀ ਤੁਸੀਂ ਦੱਸੋ ਘਰੇ ਪਰਿਵਾਰ ਚ ਕਿਵੇਂ ਸਾਰੇ
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਮੇਰੇ ਤਾਂ ਸਾਰੇ ਠੀਕ ਠਾਕ ਨੇ
ਹਾਂਜੀ ਇੱਧਰ ਵੀ ਸਾਰੇ ਵਧੀਆ
ਠੀਕ ਹੈ ਠੀਕ ਹੈ
ਹੋਰ ਕੀ ਕਰ ਰਹੇ ਸੀ
ਕੁਛ ਨਹੀਂ ਬਸ ਮੈਂ ਸੋਚ ਰਹੀ ਸੀ ਕਿ ਅਗਲੇ ਹਫ਼ਤੇ ਅਹ ਗਰਮੀ ਜਿਹੀ ਹੋ ਗਈ ਹੈ ਤੇ ਕਿਤੇ ਭਾੜਾ ਭੂੜਾ ਚ ਘੁੰਮਿਆ ਵਾ ਤੇ ਤੁਸੀਂ ਕਦੇ ਗਏ ਹੋਏ ਇੱਧਰ ਸ਼ਿਮਲੇ ਸ਼ਿਮਲੇ ਹਿਮਾਚਲ ਜਾਂ ਕਿਤੇ ਹੋਰ ਘੁੰਮ ਕੇ ਆਏ ਹੋ ਕਿ ਮੈਨੂੰ ਥੋੜਾ ਸੁਜੈਸਟ ਕਰਦੋ ਕਿਹੜੀ ਵਧੀਆ ਪਲੇਸ ਜ਼ਿਆਦਾ ਘੁੰਮਣ ਲਈ
ਘੁੰਮਣ ਲਈ ਤਾਂ ਵੈਸੇ ਸ਼ਿਮਲਾ ਵਗੈਰਾ ਤਾਂ ਵਧੀਆ ਹੀ ਹੈ ਬਟ ਮੈਂ ਇੱਧਰਲੀ ਸੀ ਮੈਂ ਅਸੀਂ ਗਏ ਸੀ ਹਜ਼ੂਰ ਸਾਹਿਬ
ਅੱਛਾ ਅੱਛਾ ਹਾਂਜੀ ਹਾਂਜੀ ਉੱਧਰ ਦਾ ਵੀ ਮੌਸਮ ਆਪਣੇ ਅਗੋਂ ਹੀ ਹੈ ਕਿ ਉੱਧਰ ਥੋੜ੍ਹੀ ਹੁੰਦੀ ਹੈਏ ਠੰਢ ਵਗੈਰਾ
ਤਾਂ ਬਹੁਤ ਵਧੀਆ ਏ ਬਹੁਤ ਵਧੀਆ ਇਕੁਲ ਰਹਿੰਦਾ ਹਮੇਸ਼ਾ ਮਤਲਬ ਜੇ ਸਰਦੀ ਆ ਤਾਂ ਤੁਹਾਨੂੰ ਸਰਦੀ ਚ ਵੀ ਸਰਦੀ ਨੀ ਲੱਗੇਗੀ ਉੱਥੇ
ਅੱਛਾ
ਹਾਂਜੀ। ਗਰਮੀ ਦੇ ਵਿੱਚ ਵੈਸੇ ਬਰਸਾਤਾਂ ਸ਼ੁਰੂ ਹੋ ਜਾਂਦੀਆਂ। ਤੇ ਗਰਮੀ ਚ ਵੀ ਕੋਈ ਏਹ ਨੀ ਹੈਗਾ ਵੀ ਆਪਾਂ ਨੂੰ ਬਾਹਰ ਨਿਕਲਾਂਗੇ ਜ਼ਿਆਦਾ ਗਰਮੀ ਲੱਗ ਜੇਗੀ।
ਅੱਛਾ- ਅੱਛਾ।
ਹਾਂਜੀ। ਇੱਥੋਂ ਚੱਲਦੀ ਆ ਆਪਨੇ ਟ੍ਰੇਨ ਚੱਲਦੀ ਫਰੀਦਕੋਟ ਤੋਂ।
ਹਮ- ਹਮ।
ਤੇ ਹਾਂਜੀ ਉਹ ਤੀਸਰੇ ਦਿਨ ਲਾ ਦਿੰਦੀ ਆਪਾਂ ਨੂੰ ਉੱਥੇ ਵਧੀਆ ਟ੍ਰੇਨ ਦਾ ਸਫ਼ਰ। ਹਾਂਜੀ।
ਠੀਕ ਹੈ- ਠੀਕ ਹੈ ਟਰੇਨ ਜਾਂਦੀ ਹੈ ਹਨਾ ਤੇ ਚਲੋ ਹਾਂ ਠੀਕ ਹੈ ਇਹ ਤਾਂ ਫੇਰ ਔਵੀ ਹੋ ਗਈ ਚਲੋ ਦਰਸ਼ਨ ਕਰਨ ਲਈ ਵੈਸੇ ਆਪਾਂ ਜਾਣਾ ਹਨਾ। ਤੇ ਵੈਸੇ ਜੇ ਕਿਤ ਤੇ ਆਪਾਂ ਜਾਣਾ ਹੋਵੇ ਕੋਈ ਏਦਾਂ ਈ ਇੰਜਵਾਏ ਕਰਨ ਦੇ ਲਈ ਫਰੈਂਡਸ ਦੇ ਨਾਲ ਹਨਾ।
ਹਾਂਜੀ।
ਹਾਂ ਤਾਂ ਫਿਰ ਤੁਸੀਂ ਕਦੇ ਗਏ ਔ ਹੋਰ ਕਿਤੇ ਜਗਾ ਜਾਂ ਪੰਜਾਬ ਦੇ ਵਿੱਚ, ਜਾਂ ਕਿਤੇ ਬਾਹਰ ਪੰਜਾਬ ਤੋਂ?
ਹਾਂਜੀ। ਅਸੀਂ ਗਏ ਸੀਗੇ ਐਮ ਪੀ ਸਾਈਡ ਗਏ ਸੀ ਜੀ ਇੰਦੌਰ।
ਅੱਛਾ -ਅੱਛਾ।
ਹਾਂਜੀ। ਉੱਥੇ ਵੀ ਬਹੁਤ ਮੌਸਮ ਆ। ਤੇ ਸਾਤਾਂ ਸ਼ੁਰੂ ਹੋ ਜਾਂਨ ਗੀਆ ਤੇ ਘੁੰਮਣ ਨੂੰ ਬੜੀ ਅੱਛੀ ਜਗ੍ਹਾ ਏ ਉਹ ਵੀ।
ਠੀਕ ਹੈ -ਠੀਕ ਹੈ। ਮੈਂ ਇੱਕ ਸੁਣਿਆ ਹੋਇਆ ਕਿ ਕੇਰਲਾ ਵਾਲੀ ਸਾਈਡ ਬੜਾ ਅੱਛਾ ਹੁੰਦਾ ਏ ਵ ਵੈਦਰ।
ਅੱਛਾ। ਹਾਂਜੀ। ਬਟ ਮੈਂ ਤੁਸੀਂ ਮੈਨੂੰ ਦੱਸੋ ਕੇਰਲਾ ਵਾਲੀ ਸਾਈਡ ਕਿੱਦਾਂ ਦੀ ਕੀ ਜਗ੍ਹਾ ਦੇਖ ਨਈਂ ਮੈਂ ਉਸ ਸਾਈਡ ਬਾਰੇ ਸੁਣਿਆ ਨੀ।
ਦੀ ਵੀ ਗਈ ਨੀ ਆ ਪਰ ਮੈਂ ਸੁਣਿਆ ਹੋਇਆ ਕਹਿੰਦੇ ਵੇ ਉੱਥੋਂ ਦਾ ਵੈਦਰ ਵਗੈਰਾ ਉੱਥੋਂ ਦੀ ਮਤਲਬ ਉੱਥੋਂ ਦਾ ਫੂਡ ਵਗੈਰਾ ਟਰਾਈ ਕਰਨਾ ਹੋਵੇ ਨਾ ਸਾਊਥ ਵਲ ਆ ਜਾਂਦਾ ਨਾ ਉਹ ਸਾਊਥ ਵਾਲੀ ਸਾਈਡ।
ਤਾਂ ਉੱਧਰ ਦਾ ਕਹਿੰਦੇ ਫੂਡ ਵਗੈਰਾ ਘੁੰਮਣ ਆਲੀਆਂ ਜਗਾ ਵੈਦਰ ਝਰਨੇ- ਝੁਰਨੇ ਨੇ ਉੱਧਰ ਬੜੇ ਵਧੀਆ!
ਅੱਛਾ- ਅੱਛਾ ਏਧਰ ਵੀ ਹਾਂਜੀ ਐਮਪੀ ਸਾਈਡ ਵੀ ਏਦਾਂ ਈ ਐ ਹਿੱਲ ਏਰੀਆ ਏ ਨਾ ਉਹ।
ਓਕੇ।
ਹਾਂਜੀ। ਤੇ ਉੱਥੇ ਹੈਗੇ ਕਾਫੀ ਰਾਜੇ ਮਹਾਰਾਜਆਂ ਦੇ ਮਹਿਲ ਆ।
ਓਕੇ- ਓਕੇ।
ਹਾਂਜੀ। ਉਹਨਾਂ ਦੇ ਵਿੱਚ ਜਦੋਂ ਆਪਾਂ ਵਿਜਿਟ ਕਰਦੇ ਬੜਾ ਅੱਛਾ ਲੱਗਦਾ ਏ।
ਅੱਛਾ ਤੁਸੀ ਕੀਤਾ ਕੋਈ ਉਥੇ ਫੋਰਟ ਵਗੈਰਾ, ਕੋਈ ਕਿਲਾ ਵਗੈਰਾ ਵਿਜਿਟ ਕੀਤਾ ਹੋਵੇ ਕੋਈ।
ਅਹ ਹਾਂਜੀ- ਹਾਂਜੀ ਅਸੀ ਗਏ ਸੀਗੇ ਅਹ ਮੁਹੰਮਦ -ਬਿਨ -ਤੁਗਲਕ ਦਾ ਸੀ ਕਿਲਾ ਇੱਕ। ਥੇ ਹੈਗਾ ਅਹ ਮਹਲ ਜਾਜ ਮਹਲ। ਉਹ ਵੀ ਬੜਾ ਅੱਛਾ ਉਹ ਵੀ ਹਿੱਲ ਏਰੀਆ ਏ ਤੇ ਮਹਲ ਬਹੁਤ ਵੱਡਾ ਮਹਲ ਆ। ਬੜੇ ਅੱਛੇ ਤਰੀਕੇ ਨਾਲ ਹੁਣ ਵੀ ਉਸੇ ਤਰੀਕੇ ਨਾਲ ਵਰਤਦਾ ਈ ਪਿਆ ਏ ਜਿਦਾਂ ਪਹਿਲਾਂ ਸੀ ਨਾ।
ਹਾਂਜੀ।
ਵੀ ਕੋਈ ਤੋੜ -ਫੋੜ ਨਹੀਂ ਬੜੇ ਅੱਛੇ ਤਰੀਕੇ ਨਾਲ ਸਾਂਭਿਆ ਹੋਇਆ ਉੱਧਰਲੇ ਲੋਕਾਂ ਨੇ ਉਹਨਾਂ ਨੂੰ। ਕਿਲੇ ਉੱਧਰ ਹੋਰ ਵੀ ਬਹੁਤ ਛੋਟੇ- ਛੋਟੇ ਕਿਲੇ ਹੈਗੇ ਆ। ਦੇਖਣ ਵਾਲੇ ਤੇ ਬਟ ਮਤਲਬ ਕੀ ਕੀ ਐ ਵੀ ਟਾਈਮ ਦਾ ਥੋੜਾ ਜਾ ਹੋ ਜਾਂਦਾ ਆਪਾਂ ਨੂੰ। ਸਪੈਸ਼ਲ ਟਾਈਮ ਕੱਢ ਕੇ ਦੂਰ ਪੈ ਜਾਂਦਾ ਨਾ, ਜਾਣਾ ਪੈਂਦਾ।
ਉਹ ਉਹੀ ਤਾਂ, ਉਹੀ ਤਾਂ ਮੇਨ ਮੈਂ ਸੋਚਦੀ ਪਈ ਸੀ ਕਿ ਜਿੱਦਾ ਹੁਣ ਇਹ ਹਿਮਾਚਲ ਹਮੁਚਲ ਤਾਂ ਆਪਾਂ ਨੂੰ ਨੇੜੇ ਪੈ ਜਾਂਦਾ ਹੈਨਾ ਥੋੜਾ ਤੇ ਵੀਰ ਉਹ ਉਧਰ ਜੇ ਆਪਾਂ ਹੁਣ ਉਧਰ ਮਊ- ਮਉ ਵਗੈਰਾ ਜਾਂ ਕਿਤ ਕੇਰਲਾ ਵਗੈਰਾ ਉਹਦੇ ਲਈ ਤਾਂ ਆਪਾਂ ਨੂੰ ਕੋਈ ਪੰਦਰਾਂ ਵੀਹ ਦਿਨ ਚਾਈਦੇ ਨੇ ਜਾਇਆ ਦਾ ਵੀ ਤਾਂ ਈ ਫੈਦਾ ਜੀ।
ਤਾਂ ਈ ਫੈਦਾ ਹਾਂਜੀ, ਹਾਂਜੀ-ਹਾਂਜੀ। ਕਿਉਂਕਿ ਉੱਥੇ ਫਿਰ ਬਾਰਿਸ਼ਾਂ ਹੁੰਦੀਆਂ ਏ ਤੇ ਅਗਰ ਕਈ ਵਾਰੀ ਬਾਰਿਸ਼ ਰੁਕਦੀ ਨਈ ਫਿਰ ਅਸੀਂ ਵੀ ਬਾਰ ਨੀ ਨਿਕਲ ਸਕਦੇ।
ਹਾਂਜੀ।
ਤੇ ਇਸ ਲਈ ਪੰਦਰਾਂ ਵੀਹ ਦਿਨ ਤਾਂ ਹੋਣ ਚਲੋ ਜਦੋਂ ਬਾਰਿਸ਼ ਰੁਕ ਜਾਂ ਥੋੜਾ ਮੌਸਮ ਸੈੱਟ ਹੁੰਦਾ ਏ ਤੇ ਫਿਰ ਦੇਖ ਹਰਿਆਲੀ ਹੋ ਜਾਂਦੀ ਚਾਰੇ ਪਾਸੇ ਇਹਨਾਂ ਦਿਨਾਂ ਚ।
ਹੂੰ-ਹੂੰ। ਇਂਦੇ ਕਹਿੰਦੇ ਨੇ ਇੱਧਰ ਹਿਮਾਚਲ ਦੇ ਵਿੱਚ ਇੱਕ ਗਰੇਵ ਯਾਰਡ ਐ।
ਹਾਂਜੀ।
ਇੱਥੇ ਜਦੋਂ ਪੰ ਇੱਥੇ ਅ ਇੰਡੀਆ ਦੇ ਵਿੱਚ ਅੰਗਰੇਜ਼ ਆਏ ਸੀ ਤਾਂ ਅੰਗਰੇਜ਼ ਤੇ ਹਿਮਾਚਲ ਦੇ ਵਿੱਚ ਈ ਰੁਕਦੇ ਹੁੰਦੇ ਸੀ ਨਾ।
ਕਿ ਉਹ ਥੋੜਾ ਮੌਸ ਸਮ ਇੱਧਰ ਪੰਜਾਬ ਦੇ ਵਿੱਚ ਥੋੜੀ ਜੈਦਾ ਗਰਮੀ ਹੁੰਦੀ ਸੀ ਕਿਤੇ ਉਹਨਾਂ ਨੂੰ ਥੋੜੀ ਆਦਤ ਪਈ ਹੁੰਦੀ ਸੀ ਉਹ ਅੰਗਰੇਜ਼ ਤੁਆਨੂੰ ਪਤਾ ਐ ਕਿ ਉਹ ਜੈਦਾ ਗਰਮੀ ਚ ਵਿੱਚ ਰੈ ਨੀ ਸਕਦੇ ਹੈਨਾ ਉਹ ਠੰਡੇ ਇਲਾ ਕੇ ਦੇ ਵਿੱਚ ਜੈਦਾ ਪਸੰਦ ਕਰਦੇ ਨੇ। ਤਾਂ ਉਦੋਂ ਕਹਿੰਦੇ ਵੀ ਉਹ ਉੱਥੇ ਰਹਿੰਦੇ ਹੁੰਦੇ ਸੀਗੇ ਹਿਮਾਚਲ ਦੇ ਵਿੱਚ ਈ ਤੇ ਉੱਥੇ ਉਹਨਾਂ ਨੇ ਮਤਲਬ ਜਦੋਂ ਫਿਰ ਉਹ ਅੰਗਰੇਜ਼ ਈ ਮਰ ਜਾਂਦੇ ਸੀਗੇ ਤੇ ਉਥੇ ਉਹ ਗਰੇਵ ਯਾਡ ਜੇੜੀ ਬਣੀ ਆ ਉੱਥੇ ਉਹਨਾਂ ਨੂੰ ਦਫ਼ਨਾਉਂਦੇ ਸੀ ਐਨਾ।
ਓਕੇ।
ਅਕਸਰ ਹੈਨਾ ਅੰਗਰੇਜ਼ਾਂ ਦਾ ਕਿ ਉਹ ਆਪਣੇ ਤਾਂ ਸਾੜਦੇ ਨੇ ਉਹਨਾਂ ਦੀ ਬਣਾਉਂਦੇ ਨੇ ਐਨਾ, ਹਾਂ ਤੇ ਉਹ ਉੱਥੇ ਕਿਸੇ ਅੰਗਰੇਜ਼ ਦੀ ਕੋਈ ਮਤਲਬ ਅਹ ਵਾਈਫ ਸੀਗੀ ਕਿਸੇ ਅੰਗਰੇਜ਼ ਦੀ ਤੇ ਉਹ ਵਾਈਫ ਫ ਦੇ ਵਾਈਫ ਉਹਦੀ ਪ੍ਰੈਗਨੈਂਟ ਸੀਗੀ ਹੈਨਾ ਤੇ ਕੈਂਦੇ ਵੀ ਉਹ ਮਰਗੀ ਸੀ ਪ੍ਰੈਗਨੈਂਟ ਈ ਸੀਗੀ, ਤੇ ਉਹ ਮਰਗੀ ਸੀਗੀ ਤੇ ਉਹਦੇ ਬੱਚੇ ਸੀਗੇ ਜੁੜਵਾ ਤੇ ਉੱਥੇ ਉਨਾਂ ਨੇ ਉਦੀ ਕਬਰ ਦੇ ਉੱਪਰ ਓ ਕਹਿੰਦੇ ਓ ਬਣਾਇਆ ਹੋਇਆ ਵੀ ਉਦੀ ਮੂਰਤੀ ਬਣਾਈ ਹੋਈ ਆ ਅਪਣੀ ਵਾਈਫ ਦੀ ਅੰਗਰੇਜ਼ ਨੇ ਬਣਵਾਈ ਸੀ ਤੇ ਓੱਦਾਂ ਈ ਓ ਪ੍ਰੈਗਨੈਂਟ ਮਤਲਬ ਓੱਦਾਂ ਈ ਓਦਾ ਪੇਟ ਵਗੈਰਾ ਬਣਾਇਆ ਹੋਇਆ।
ਬਣਾਈ ਹੋਈ ਉਦੀ ਮੂਰਤੀ। ਤੇ ਮੈਂ ਮੈਨੂੰ ਮਤਲਬ ਬੜਾ ਅੱਛਾ ਲੱਗਾ ਕਿ ਉਹ ਦੇਖ ਕੇ ਆਵਾਂ ਹੈਨਾ ਕਿ ਕਿਸੇ ਨੇ ਅਪਣੀ ਮਤਲਬ ਅਪਣੀ ਵਾਈਫ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਉਹ ਚੀਜ਼ ਬਣਾਈ ਏ।
ਹਾਂਜੀ। ਨਈ ਜਾਇਓ ਜ਼ਰੂਰ ਮੌਸਮ ਚਲੋ ਨਾਲੇ ਘੁੰਮ ਆਉਂਗੇ ਨਾਲੇ ਮੌਸਮ ਦਾ ਫੈਦਾ ਚੱਕ ਲਿਓ। ਇੱਧਰ ਵੀ ਹੈਗਾ ਸੀ ਇੱਕ ਰਾਜਾ ਜਿੱਨੇ ਅਪਣੀ ਵਾਈਫ ਦੀ ਯਾਦ ਵਿੱਚ ਮਹਿਲ ਬਣਾਇਆ। ਪੂਰਾ ਬੜਾ ਸ਼ਾਨਦਾਰ ਮਹਿਲ ਬਣਿਆ ਹੋਇਆ ਉਹ ਵੀ।
ਹਮ ਹਮ ਹਮ
ਇੱਧਰ ਮਊ ਵਾਲੀ ਸਾਈਡ ਤੇ ਹੋਰ ਬਹੁਤ ਪਲੇਸ ਚੀਜ਼ਾਂ ਦੇਖਣ ਵਾਲੀਆਂ ਬਾਅਦਚੂ ਪੁਆਇੰਟ ਆ ਉੱਥੋਂ ਏਦਾਂ ਲੱਗਦਾ ਜਿਵੇਂ ਅਸੀਂ ਬੱਦਲਾਂ ਦੇ ਬਿਲੁ ਬਿਲਕੁਲ ਨੇੜੇ ਖੜੇ ਹੁੰਦੇ ਆ ਹਾਂਜੀ ਉਹ ਬੜਾ ਸੋਹਣਾ ਏ ਅਤੇ ਇੱਕ ਹੈਗਾ ਉਹ
ਹਮ
ਬਿਰਸਾ, ਬਿਰਸਾ ਦੇ ਵਿੱਚ ਬੋਟਿੰਗ ਕਰਦੇ ਆ। ਬੜੀ ਵੱਡੀ ਨਦੀ ਆ ਉਹ, ਤੇ ਬੋਟਿੰਗ ਕਰਦੇ ਆ ਉੱਥੇ ਖਾਣਾ ਵਗੈਰਾ ਪਾਰਕਿੰਗ ਬੜੀ ਅੱਛੀ ਤਿਆਰ ਕੀਤੀ ਹੋਈ ਉਨਾਂ ਨੇ।
ਹੂੰ ਹੂੰ ਹੂੰ।
ਉੱਥੇ ਬੜੇ ਲੋਕ ਆਉਂਦੇ ਆ ਉੱਥੇ ਦੇਖਣ। ਪਬਲਿਕ ਬਾਹਰਲੇ ਵੀ ਆਉਂਦੇ ਆ ਟੂਰਿਸਟ ਵਗੈਰਾ ਕਾਫ਼ੀ। ਕਾਫੀ ਹੁੰਦੇ ਆ ਉੱਥੇ ਦੇਖਣ ਵਾਲੀਆਂ ਬਹੁਤ ਜਗ੍ਹਾ ਏ ਤੇ ਬਾਕੀ। ਪੁਆਇੰਟ ਤੋਂ ਤੇ ਏਦਾਂ ਲੱਗਦਾ ਸੀ ਆਸਮਾਨ ਦੇ ਬਿਲਕੁਲ ਨੇੜੇ ਖੜ੍ਹੇ ਹਾਂ। ਬੱਦਲ ਬੜੇ ਨੇੜੋਂ ਫੀਲ ਹੁੰਦੇ ਹੈ।
ਹੂੰ ਇੱਥੇ ਵੀ ਕੱਲ ਏਦਾਂ ਸੀਗਾ ਕਿ ਮੌਸਮ ਵਧੀਆ ਸੀਗਾ ਹਨਾ। ਬਾਰਿਸ਼ ਪੈ ਗਈ। ਤੇ ਇੱਥੋਂ ਸਾਫ਼ ਹਿਮਾਚਲ ਦੀਆਂ ਜਿਹੜੀਆਂ ਪਹਾੜੀਆਂ ਜਿੱਥੇ ਮੈਂ ਰਹਿ ਰਹੀ ਹਾਂ ਨਾ ਉੱਥੋਂ ਹਿਮਾਚਲ ਦੀਆਂ ਪਹਾੜੀਆਂ ਸਾਫ਼। ਦਿਖਦੀਆਂ ਪਈਆਂ ਸੀ ਬੜਾ ਅੱਛਾ ਲੱਗ ਰਿਹਾ ਸੀਗਾ।
ਹਾਂਜੀ।
ਇੱਧਰ ਚੰਡੀਗੜ੍ਹ ਚਲੇ ਜਾਂਦੇ ਆਂ ਲੋ ਸੁਖਨਾ ਲੇਖ 'ਤੇ। ਉੱਥੋਂ ਤਾਂ ਬਿਲਕੁਲ ਜੇ ਰਾਤ ਨੂੰ ਦੇਖੀਏ ਨਾ ਤਾਂ ਉਹ ਹਿਮਾਚਲ ਦੇ ਲੋਕਾਂ ਦੀਆਂ ਜਿਹੜੀਆਂ ਘਰਾਂ ਦੀਆਂ ਲਾਈਟਾਂ। ਲਾਈਟਾਂ ਹੁੰਦੀਆਂ ਨੇ ਉਦਾਂ ਹੀ ਦਿਖਦੀਆਂ ਨੇ।
ਓਕੇ ਚਲੋ ਫੇਰ ਤਾਂ ਬਹੁਤ ਅੱਛੀ। ਹਾਂਜੀ ਤੁਸੀਂ ਤਾਂ ਦਿਨ 'ਚ ਹੀ ਬੜੇ ਅੱਛੇ ਅੱਛੇ ਨਜ਼ਾਰੇ ਲੈਂਦੇ ਹੋ।
ਹਾਂਜੀ। ਇਹ ਤਾਂ ਹੈ।
ਠੰਡੀਆਂ ਥਾਵਾਂ ਤੇ ਵੈਸੇ ਜਾ ਕੇ ਵੈਸੇ ਵੀ ਬੜਾ ਆਨੰਦ ਆਉਂਦਾ ਹੈ।
ਹਾਂਜੀ। ਪਰ ਇਹ ਨਾ ਕਿ ਮਤਲਬ ਹੁਣ ਆਪਣੇ ਇੱਦਾਂ ਦੀਆਂ ਵਾਦੀਆਂ ਵਗੈਰਾ ਨਹੀਂ ਹੈਗੀਆਂ ਜਿੱਦਾਂ ਹੁਣ ਉੱਧਰ ਨੇ। ਪਰ ਉਹ ਚੀਜ਼ ਦੂਰੋਂ ਦੇਖਣੀ ਤੇ ਉਹਨੂੰ ਜਾ ਕੇ ਨਜ਼ਦੀਕ ਜਾ ਕੇ ਦੇਖਣ। ਤਾਂ ਉਹ ਨਜ਼ਾਰਾ ਵੱਖਰਾ ਹੈ।
ਵੱਖਰਾ ਹੀ ਹੋ ਜਾਂਦਾ ਹੈ ਹਾਂਜੀ। ਉੱਥੇ ਇੱਕ ਹੈ। ਸ਼ੀਤਲਾ ਮਾਤਾ ਦਾ ਮੰਦਿਰ ਆ ਬੇਸਮੈਂਟ 'ਚ ਬਣਿਆ ਹੋਇਆ ਨੀਚੇ ਜਾ ਕੇ। ਕੇ ਕਾਫੀ ਸਾਰੀਆਂ ਸੀੜੀਆਂ। ਉੱਤਰਨੀਆ ਪੈਂਦੀਆਂ ਉੱਥੇ ਸਾਰਾ ਹਿੱਲ ਏਰੀਏ ਆਸੇ ਪਾਸੇ ਬੜੀਆਂ ਪਹਾੜੀਆਂ ਏ।
ਅੱਛਾ‌
ਠੰਡੀਆਂ ਹਵਾਵਾਂ ਚੱਲਦੀਆਂ ਗਰਮੀ 'ਚ ਜਾਈਏ ਤਾਂ ਉਹ ਸਾਰੇ ਉਹਦੇ ਆਸੇ ਪਾਸੇ ਜੋ ਪਹਾੜਾਂ ਦੇ ਦਰਖਤ। ਵਗੈਰਾ ਸੁੱਕ ਜਾਂਦੇ ਆ ਇੰਨਾ ਮਤਲਬ ਸਕੂਨ ਨੀ ਮਿਲਦਾ। ਜਦੋਂ ਥੋੜਾ ਜਿਹਾ ਗਰਮੀ ਤੇ ਅਹ ਬਾਰਿਸ਼ਾਂ ਦੇ ਮੌਸਮ 'ਚ ਜਾਈਏ ਨਾ। ਉਹਦੋਂ ਬੜਾ ਅੱਛਾ ਲੱਗਦਾ ਉੱਥੇ ਦੇਖਣ ਨੂੰ ਚਾਰੇ ਪਾਸੇ ਹਰਿਆਲੀ ਨੀਚੇ ਚਲੇ ਜਾਣਾ। ਮੰਦਿਰ ਤਾਂ ਮਤਲਬ ਛੋਟਾ ਹੀ ਬਣਿਆ ਉਹਨੂੰ ਜਗ੍ਹਾ ਨੂੰ ਪੂਰਾ ਪਲੇਨ ਕਰਕੇ। ਤਿਆਰ ਕੀਤਾ ਹੋਇਆ ਤੇ ਪਰ ਉੱਥੋਂ ਦੀ ਸਾਈਡਾਂ ਵਾਲਾ ਨਜ਼ਾਰਾ ਉਹ ਬੜਾ ਵਧੀਆ ਹੈ।
ਠੀਕ ਹੈ ਮੈਂ ਵੀ ਬਸ।
ਘੁੰਮਣ ਵਗੈਰਾ ਨੂੰ ਉਹ ਚੀਜ਼ ਬਹੁਤ ਅੱਛੀ ਹੈ।
ਓਕੇ ਮੈਂ ਵੀ ਹੁਣ ਇਹੀ ਸੋਚਦੀ ਹਾਂ ਕਿ। ਵੀ ਇੱਕ ਵਾਰ ਜਾ ਕੇ ਆਵਾਂ ਕਿਉਂਕਿ ਮੈਂ ਪੰਜਾਬ ਤੋਂ ਬਾਹਰ ਕਦੇ ਗਈ ਨੀ ਹੈ।
ਹਾਂਜੀ।
ਹੂੰ। ਕਿ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਤਾਂ ਕਿਤੇ ਨਾ ਕਿਤੇ ਐਕਸਪੀਰੀਐਂਸ ਕਰਨਾ ਚਾਹੀਦਾ ਹਨਾ।
ਹਾਂਜੀ ਹਾਂਜੀ ਕਰਨਾ ਚਾਹੀਦਾ ਚਲੋ ਇਹੀ ਤਾਂ ਹੈ ਜ਼ਿੰਦਗੀ। ਚਾਰ ਦਿਨ ਚੰਗੇ ਤਰੀਕੇ ਨਾਲ ਜੀਓ।
ਹੂੰ ਬਾਅਦ ਚੋਂ ਤਾਂ ਤੁਹਾਨੂੰ ਪਤਾ ਹੀ ਹੈ ਫਿਰ।
ਹਾਂਜੀ। ਹੋਰ ਸੁਣਾਓ।
ਹੋਰ ਬਸ ਵਧੀਆ ਤੁਸੀਂ ਸੁਣਾਓ ਬਸ। ਮੈਂ ਤਾਂ ਹੁਣ ਸੋਚ ਰਹੀ ਹਾਂ ਕਿ ਪੈਕਿੰਗ ਪੂਕਿੰਗ ਕਰਾਂ ਤੇ ਜਾਵਾਂ ਭੱਜਾਂ ਇੱਥੋਂ।
ਹਾਂਜੀ ਹਾਂਜੀ ਕਰਾਓ ਟਿਕਟਾਂ। ਕਿੱਥੇ ਜਾਣ ਦੀ ਕਰ ਲਈ ਪਲੈਨਿੰਗ ਫਿਰ
ਛੁੱਟੀਆਂ ਸੀਗੀਆਂ ਦੋ-ਤਿੰਨ ਮੈਂ ਤਾਂ ਏਦਾਂ ਹੀ ਬੱਸ ਗਈ ਨੀ ਕੀਤੇ ਬੱਸ ਜਾਣ ਨੂੰ ਦਿਲ ਨੀ ਕੀ ਤਾਂ ਗਰਮੀ ਦਾ ਕਰਕੇ ਬਸ ਕਮਰੇ 'ਚ ਹੀ
ਹਾਂਜੀ ਇੱਥੋਂ ਇੱਕ ਵਾਰੀ ਪੰਜਾਬ ਚੋਂ ਨਿਕਲਣਾ ਥੋੜਾ ਜਿਹਾ ਮੁਸ਼ਕਿਲ ਹੈ ਬਟ ਅੱਗੇ ਜਾ ਕੇ ਤਾਂ ਮੌਸਮ ਹੀ ਤੁਹਾਨੂੰ ਅੱਛਾ ਮਿਲ ਜਾੇਗਾ।
ਹਮ ਹਮ ਹਮ
ਫੇਿਰ ਉੱਥੋਂ ਆਉਣ ਨੂੰ ਵਾਪਸ ਦਿਲ ਨ ਕਰਨਾ
ਉਹੀ ਤਾਂ ਗੱਲ ਆ ਫੇਿਰ ਤਾਂ ਮਜਬੂਰੀਆਂ ਖਿੱਚ ਕੇ ਲੈ ਕੇ ਆਉਣਗੀਆਂ
ਖਿੱਚਿਆ, ਜਾਂਦੀਆਂ ਹਾਂਜੀ।
ਹੋਰ, ਸੁਣਾਓ?
ਹਾਂਜੀ ਬਸ ਠੀਕ ਠਾਕ ਵਧੀਆ, ਤੁਸੀਂ ਦੱਸੋ? ਚਲੋ ਠੀਕ ਆ ਮੈਂ, ਹਾਂਜੀ, ਬੱਚੇ ਅੱਜ ਛੁੱ ਟੀ ਸੀ ਘਰੇ ਮਸਤੀ ਕਰੀ ਜਾ ਰਹੇ ਆ।
ਠੀਕ ਹੈ, ਠੀਕ ਹੈ, ਠੀਕ ਹੈ, ਚਲੋ ਠੀਕ ਹੈ।
ਹਾਂਜੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ।
ਓਕੇ, ਸਤਿ ਸ੍ਰੀ ਅਕਾਲ।